ਹੈਲੋ। ਹਾਂਜੀ, ਸਸ੍ਰੀਕਾਲ ਜੀ, ਹੋਰ ਕੀ ਹਾਲ ਚਾਲ?
ਵਧੀਆ, ਵਧੀਆ, ਤੁਸੀਂ ਸੁਣਾਓ?
ਬੜੇ ਦਿਨਾਂ ਬਾਦ ਯਾਦ ਕੀਤਾ ਐ। ਮੈਂ ਕੈ ਬੜੇ ਦਿਨਾਂ ਬਾਦ ਯਾਦ ਕੀਤਾ ਏ ਕਿੱਥੇ ਗਏ ਵੇ ਸੀ ਕੇ
ਨਈ, ਮੈਂ ਤੇ ਕਾਰ ਹੀ ਸੀ ਬਸ ਤੁਆਨੂੰ ਪਤਾ, ਅੱਜ-ਕੱਲ ਨਈ ਗਈ ਕਿਦਰੇ ਨੀ ਸੀ
ਅੱਛਾ।
ਗਰਮੀ ਬੜ ਤੇ ਬਸ ਕਿਤੇ
ਹਾਂਜੀ, ਹਾਂਜੀ।
ਦਿੱਲ ਈ ਨੀ
ਹਾਂਜੀ, ਉ ਪਤਾ ਗਰਮੀ ਬੋਤ ਨਾ, ਪਤਾ ਸਕਿਨ ਫਿ, ਹਾਂਜੀ, ਹਾਂਜੀ ਹਾਂਜੀ, ਹਾਂਜੀ, ਤਾਂ ਹੀ ਮੈਂ ਕੇਆ ਬੜੇ ਦਿਨ ਹੋਗੇ ਨਜ਼ਰ ਨੀ ਆਂਦੇ ਪਏ, ਕਾਰ ਹੀ ਰੈਂਦੇ ਓ ਮਤਬ ਗਰਮੀ ਚ।
ਬਿਲਕੁਲ, ਬਿਲਕੁਲ। ਓ
ਕਿਨ ਖਰਾਬ ਹੋ ਜਾਂਦੀ ਆ ਨਾ ਗਰਮੀ ਦੇ ਨਾਲ। ਹਾਂਜੀ। ਤੇ ਫੇਰ ਲਗਾਂਦੇ ਓ ਮੂੰਹ ਤੇ ਕੁੱਛ ਕੇ ਨਈ?
ਹੋ ਜਾਂਦੀ
ਮੂੰਹ ਤੇ ਲਗਾ ਦਿਓ ਕੁਛ
ਵੀ ਨੀ ਮਿਲਦਾ ਬੀ-ਸੀ ਜੀਰਾਈਦ ਮਿਲਦਾ ਮੂੰਹ ਤੇ ਕੁੱਛ ਲਗਾਨ ਦਾ
ਨਹੀਂ ਨਹੀਂ ਤੁਸੀਂ ਬਣਾਓ ਘਰ ਲਗਾਓ ਵੇਸਣ ਲਗਾਓ ਵੇਸਣ ਦੇ ਆਪਣਾ ਦਹੀਂ ਦੇ ਨਾਲ ਵੇਸਣ ਘੋਲੋ ਮਾੜਾ ਜਿਹਾ ਤੇ ਵਿੱਚ ਮਾੜੀ ਹਲਦੀ ਪਾ ਲਓ ਕੱਚਾ ਦੁੱਧ ਪਾ ਲਓ ਸ਼ਹਿਦ ਪਾ ਲਓ ਸ਼ਹਿਦ ਪਾ ਕੇ ਕਦੀ ਤੁਸੀਂ ਵੇਸਣ ਦਹੀਂ ਪਾ ਕੇ ਮੁਹ ਤੋਲੋ ਇੱਕ ਟਾਈਮ ਤੁਸੀਂ ਵੇਸਨ ਚ ਕੱਚਾ ਦੁੱਧ ਪਾ ਕੇ ਮੂੰਹ ਧੋਲੋ ਇੱਕ ਟੈਮ ਤੁਸੀਂ ਕਦੀ ਵੇਸ ਦੇ ਵਿੱਚ ਟਮਾਟਰ ਦਾ ਰਸ ਕੱਢ ਕੇ ਮੂੰਹ ਧੌਲੋ ਕਿਸੇ ਟਾਈਮ ਤੁਸੀਂ ਖੀਰੇ ਦਾ ਰਸ ਕੱਢ ਕੇ ਮੂੰਹ ਤੋਲਓ ਜਾਂ ਆਲੂ ਦਾ ਰਸ ਕੱਢ ਲਓ ਤੁਹਾਡੀ ਸਕਿਨ ਵਾ
ਤੁਸੀਂ ਤੇ ਹਾਂ।
ਹਾਂਜੀ ਹਾਂਜੀ ਹਾਂ ਕਿਉਂ ਨਹੀਂ ਮੂੰਹ ਤੁਹਾਡਾ ਵੇਖ ਕਿੰਨਾ ਗਲੋ ਕਰਨਾ। ਹਾਂ ਹਾਂ। ਮੈਂ
ਹਾਂ ਬਿਲਕੁਲ, ਰੈਮਡੀਜ ਦੱਸਦੇ ਪਏ ਓ ਤੇ ਗਲੋ ਤੇ ਕਰੇਗਾ ਹੀ।
ਆਲੂ ਨੂੰ, ਆਲੂ ਨੂੰ ਕੁੱਟ ਲੋ ਤੁਸੀਂ ਆਲੂ ਨੂੰ ਕੁੱਤਰ ਕੇ ਤੇ ਓਦਾ ਤੁਸੀਂ ਰਸ ਕੱਢੋ, ਛੋਟਾ ਮੂਲੀ ਕੁੱਤਾ ਲੈ ਕੇ ਓਦੇ ਚ ਕੁੱਤਰ ਲੋ, ਫਿਰ ਰਸ ਕੱਢ ਕੇ ਓਦੇ ਚ ਤੁਸੀਂ ਵੇਸਨ ਘੋਲ ਮੂੰ ਧੋਵੋ ਏਨੀ ਟਾਈਟ ਸਕਿਨ ਹੋਏਗੀ ਤੁਆਡੀ, ਜਾਂ ਟਮਾਟਰ ਨੂੰ ਚੋੜਲੋ ਵੈਸੇ ਈ ਨਿੰਬੂ ਨਿਚੋੜ ਲੋ ਨਿੰਬੂ ਬਹੁਤ ਅੱਛਾ ਵੇ, ਨਿੰਬੂ ਨਿਚੋੜ ਕੇ ਨਿੰਬੂ ਤੇ ਸ਼ੈਦ ਪਾ ਕੇ ਨਾ, ਤੇ ਵੇਸਣ ਵਿੱਚ ਮੂੰ
ਨਿੰਬੂ ਨਾਲ ਤੇ ਇਚਿੰਗ ਹੂੰ
ਅੱਛਾ।
ਤੁਸੀਂ ਆਲੂ ਕਹਿ ਰਹੇ ਹੋ ਟਮਾਟਰ ਕਹਿ ਇਹਨਾਂ ਤਾਂ ਕਰ ਲਾਂਗੀ। ਤੇ ਹਾਂ ਹਾਂ ਦਹੀਂ ਦਹੀਂ ਵੀ ਕਰਲਾਂਗੀ ਫੇਸ ਹਾਂ, ਖੀਰੇ ਦਹੀ ਨਾਲ ਵੀ ਨਾ ਮੇਰਾ ਸਕਿਨ ਬਿਲਕੁਲ ਚਿਪਚਿਪੀ ਵੀ ਥੋੜਾ ਅਵੋਇਡ
ਆ ਤੇ ਤੁਸੀਂ ਕੱਚਾ ਦੁੱਧ ਲਓ ਕੱਚਾ ਦੁੱਧ ਲਓ ਕੱਚਾ ਦੁੱਧ ਮੈਂ ਰਾਤੀ ਕੱਢ ਦਿੰਦੀ ਆ ਦੋ ਕੁ ਚਮਚ ਆਪਣੇ ਵਾਸਤੇ ਤੁਸੀਂ ਨਾ ਕੱਚਾ ਦੁੱਧ ਖਾਲੀ ਕੱਚੇ ਦੁੱਧ ਤਾਂ ਖਾਲੀ ਸ਼ਹਿਦ ਪਾ ਕੇ ਨਾ। ਨਹੀਂ ਨਹੀਂ ਕੱਚੇ ਦੂੱਚੇ ਖਾਲੀ ਸ਼ਹਿਦ ਪਾ ਕੇ ਨਾ ਤੁਸੀਂ ਮੂਹ ਤੇ ਮਸਾਜ ਕਰੋ ਸ਼ਹਿਦ ਕੱਚੇ ਦੁੱਧ ਦੀ ਮੂੰਹ ਤੇ ਮਸਾਜ ਕਰੋ ਤੇ ਫਿਰ ਦਸ ਮਿੰਟ ਲੱਗਾ ਰੇਂਦੇਓ ਉਹ ਤੁਹਾਡੇ ਮੂੰਹ ਦੇ ਵਿੱਚ ਰੋਮ ਸ਼ਹੀਦਾਂ ਦੇ ਵਿੱਚੋਂ ਸਾਰੀ ਮੈਲ ਕਰ ਦੇਗਾ ਹਾਂਜੀ ਕਲੀ ਆਂਗਨ ਮੂੰਹ ਹੋਏਗਾ ਨਾ ਬਹੁਤ ਮਜਾ ਆਂਦਾ ਵੀ ਮੂੰ ਹੱਥ ਲਾਏਂਗੀ ਨਾ ਕਿ ਮੇਰੇ ਮੂੰਹ ਤੇ ਕੋਈ ਤੇਲ ਨੀ ਹੈ, ਕਿੰਨਾ ਕਲੀਅਰ ਹੋ ਗਿਆ ਮੂੰ, ਹਾਂ, ਹੂੰ
ਹਾਂ, ਹਾਂ, ਹਾਂ
ਹਾਂ
ਪਤਾ ਕੀ ਸੋਚਦੇ ਆ ਕਿ ਅਸੀਂ ਜਦੋਂ ਘਰੋਂ ਬਾਰ ਨਿਕ ਕਲਣ ਹੁੰਦੀ ਏ, ਵੀ ਉਦੋਂ ਹੀ ਸਾਡਾ ਦਾ ਰੰਗਦਾ ਸਾਨੂੰ ਏ ਲੱਗਦਾ ਨਾ, ਪਰ ਕੈਨਮੈਸ ਪਤਾ ਕਦੋਂ ਹੁੰਦੀ ਏ, ਜਦੋਂ ਅਸੀਂ ਤਵੇ ਦੇ ਅੱਗੇ ਤਵੇ ਦੇ ਅੱਗੇ ਰੋਟੀ ਬਨਾਨੇ ਆ, ਤਵੇ ਦਾ ਸੇਕ ਹੁੰਦਾ ਹੈ ਕਿ ਓਦੇ ਨਾਲ, ਨਾਲ ਸਾਡੀ ਟੈਨ ਹੁੰਦੀ ਐ। ਅਸੀਂ ਅਸੀ ਸੋਚ, ਅਸੀ ਬੱਚੇ ਚੇ ਹੋਏ ਧੁਪ
ਹਾਂ ਹਾਂ ਸਹੀ ਗੱਲ ਆ ਹਮ ਹਮ ਹਾਂ ਠੀਕ ਹੈ ਵੀ ਨਵੀਂ ਤੁਸੀਂ ਨੌਲੇਜ ਦਿੱਤੀ ਹੈ ਸਾਨੂੰ ਆ ਕਿਉਂਕਿ ਉਹ ਮੂੰਹ ਦੇ ਤੇ ਪਸੀਨਾ ਵੀ ਨਿਕਲਦਾ ਬੜਾ ਮੂੰਹ ਤੇ ਸੇਕ ਵੀ ਪੈਂਦਾ ਹੈ ਤੇ ਗਰਮੀ ਤਾਂ ਲੱਗਦੀ ਹੋਈ ਫਰ ਸਾਡੇ ਸਤ ਦੇ ਵਿੱਚ ਵੀ ਬੜਾ ਪਸੀਨਾ ਆਉਂਦਾ ਵੀ ਜਿਸ ਟਾਈਮ ਅਸੀਂ ਰੋਟੀਆਂ ਪਕਾਉਂਦੇ ਹਾਂ ਅਤੇ ਵਾਲ ਵੀ ਸਾਡੇ ਚਿੱਪ ਚਿੱਪੇ ਹੋ ਜਾਂਦੇ ਨੇ ਕਿ ਸਾਨੂੰ ਸਿਰ ਧੋਣ 'ਤੇ ਵੀ ਦਿਲ ਕਰਦੈ ਹੈ ਫਿਰ ਸਿਰ ਧੋਣ ਵਸ ਤੇ ਫੀਰ ਮੈਂ ਤੇ ਆਪਣੇ ਸਿਹਤ ਧੋਣ ਵਾਸਤੇ ਵੀ ਬੜਾ ਸਮਾਨ ਵੀ ਲਾਉਂਦੇ ਹਾਂ ਮੈਂ ਤੇ ਐਲੌਵ ਵੇਰਾ ਕੱਲ ਆਇ ਆਵੇ ਐਲੋਵੇਰਾ ਮਿਕਸੀ ਦੇ ਵਿੱਚ ਕਰਨੀ ਆ ਮੈਂ ਤੇ ਗ ਅਤੇਥੋੜ੍ਹੇ ਜਿਹੇ ਮਿਰਚਿਓ ਕੇ ਰੱਖ ਦਿੰਦੀ ਆਂ ਥੋੜ੍ਹੀ ਜਿਹੀ ਕਿੱਦਾਂ ਚਾਵਲ ਭਿਉਂ ਕੇ ਰੱਖ ਦਿੱਤਾ ਅਤੇ ਸਵੇਰੇ ਉਹਨੂੰ ਆਪਾਂ ਨੂੰ ਮਿਕਸੀ 'ਚ ਪੀਸ ਕੇ ਉਹਦਾ ਲੇਪ ਬਰ ਜਾਂਦਾ ਵੈ, ਮਤਲਬ ਇੱਕੋ ਵਾਰੀ ਕੋਈ ਲਾ ਲਿਆ ਦੂਜੀ ਵਾਰੀ ਕੋਈ ਲਾ ਲਿਆ ਉਹ ਲੇਪ ਲਾ ਲਿਆ ਨਾ ਨਾ ਉਹ ਤੂੰ ਜ਼ਰੂਰ ਤੁਹਾਡੇ ਵਾਲਾਂ ਚ ਅੜੇ ਗਾ ਸੇ ਧੋਣ ਤੋਂ ਬਾਅਦ ਵੀ ਨਜ਼ਰ ਆਇਆ ਗਿਆ ਜਿਸ ਤੁਹਾਡਾ, ਨਾ ਉਹ ਮਿਕਸੀ ਚ ਪੀਹਣਾ ਨਾ, ਪੇਸਟ ਬਣ ਜਾਏਗਾ ਗਿੱ ਪੈਲਾ ਭਿਓ ਕੇ ਰੱਖਾਂਗੇ ਨਾ ਫਿਰ ਅਸੀਂ ਹਾਂ ਫਿਰ ਸ ਮਿਕਸੀ ਚ
ਨਹੀਂ ਤੁਹਾਨੂੰ ਤੁਹਾਨੂੰ ਪਤਾ ਹੈ
ਅਸੀ ਐਲਵੇਰਾ ਤੇ ਮੈਂ ਮਿਕਸੀ ਚ ਪੀੱਨੀ ਆਂ
ਫੋਕਸ
ਹਾਂ ਹਾਂ ਹਾਂਜੀ ਹਾਂਜੀ
ਓਹ ਛਿੱਲੜ ਦੇ ਸਮੇਤ ਹੀ
ਛਿੱਲਰ ਲਾਂਦੇ ਛਿੱਲਰ ਤੇ ਬੜਾ ਸਖਤ ਹੁੰਦਾ ਹੈ ਉਹ ਤੇ ਅੜਦਾ ਹੱਥਾਂ ਛਿੱਲਰ ਦੀ ਛਿੱਲਰ ਵਿੱਚ ਚ ਚਮਚ ਨਾਲ ਲਾ ਲੈਂਦੀਆਂ ਸਾਰਾ ਗੁੱਦਾ ਓਹ ਲਾ ਕੇ ਨਾ ਓਹ ਮਿਕਸੀ ਚ ਮੈਂ ਪੀਸਨੀ ਆ ਮਿਕਸੀ ਚ ਪੀਸ ਕਿ ਓ ਗਲੀ ਦਾ ਤੇਲ ਪਾਨਿ ਆਂ ਜੇ ਤੁਹਾੇ ਤੇ ਤੁਹਾਡੇ ਕੋਲ ਦਹੀਂ ਏ ਦਹੀਂ ਵੀ ਪਾਾਲ ਲੋ ਤੁਹਾਡੇ ਇੰਨੀ ਸਿਤੀ ਸੋਪ ਤੋਂ ਬਾਅਦ ਹੋਣਗੇ ਨਾ ਤੇ ਬਹੁਤ ਸੋਹਣੇ ਹੋਣਗੇ ਜੇ ਤੁਸੀਂ ਰਾਤੀ ਮੇਸ ਪਿ ਹੋਏ ਨੇ ਜਾਂ ਦਾਲ-ਚਾਵਲ ਪੀਜੇ ਨੇ, ਅਲਸੀ ਦੇ ਬੀਜ ਪੀਜੇ ਨੇ, ਓਨੂੰ ਤੁਸੀਂ ਮਿ ਮਿੱਕਸੀ ਪੀ ਕੇ ਪੇਸਟ ਬਣਾ ਲੋ। ਉਸ ਪੇਸਟ ਨੂੰ ਤੁਸੀਂ ਥੋੜਾ ਤੇਲ ਪਾ ਕੇ ਵਾਲਾਂ ਤੇ ਲਗਾਓ ਕ ਹਫਤਾ ਇਕ, ਜਦੋਂ ਤੁਸੀਂ ਸੇਰ ਤੋਵੋਗੇ ਨਾ ਤੁਆਡੇ ਵਾਲਾਂ ਚ ਥੋੜਾ ਜਿਆ ਰਏਗਾ ਸਮਾਨ ਪਰ ਜਦੋ ਤੁਆਡਾ ਵਾਲ ਸੁੱਕਣਗੇ ਨਾ, ਹਾਂਜੀ। ਹਾਂਜੀ, ਵਾਲ ਸੁੱਕਣਗੇ ਨਾ ਕੰੰਗੀ ਕਰੋਗੇ, ਸਾਰਾ ਨਿਕ ਲ ਜਾਏਗਾ। ਅੱਛਾ।
ਮੈਂ ਅਸੀਂ ਟੋਨਿਕ ਬਨਾਇਆ ਸੀ, ਓਦੇ ਵਿੱਚ ਕੀ ਸੀ ਮੇਥੀ ਤੇ ਓਹ ਓਰ ਸੀਗੀ। ਹਾਂ ਤੇ ਦੋ ਇੱਕ ਜਿੱਦਾਂ ਗਿਲਾਸ ਪਾਣੀ ਹੈ ਤੇ ਉਹ ਜਦੋਂ ਹਾਂ ਚਾ ਚਵਲ ਚਾਵਲ ਜਦੋਂ ਪਾਣੀ ਘੱਟ ਰਹਿ ਜਾਏ ਨਾ ਤੇ ਉਹ ਮਤਲਬ-' ਉਹਦੇ ਉਹ ਹੁੰਦੇ ਨੇ ਉਹਦੇ ਵਿਚਾਰੇ ਜਾਂਦੇ ਨੇ ਨਾਮੇ
ਸਪਰੇਅ ਬਣੇਗਾ
ਤੇ ਓਹ ਹਾਂ ਓ--ਹ ਰੋਜ ਰਾਤ
ਹਾਂਜੀ
ਸੀਗੀ ਉਹਦੇ ਨਾਲ ਵੀ ਬਹੁਤ ਅਛ ਅੱਛੇ ਹੋ ਗਏ ਸਨ।
ਜਿੱਨੇ ਰਾਤ ਨੂੰ ਲਾਣਾ ਰਾਤ ਲਾਉ ਜਿੰਨੇ ਘੰਟਾ ਪਹਿਲੇ ਲਾਇਆ, ਘੰਟਾ ਪਹਿਲੇ ਲਾਏ ਹਾਂਜੀ ਹਾਂਜੀ, ਉਹ ਵੀ ਵਧੀਆ ਚਾਹ ਚਾਹ ਦੀ ਪੱਤੀ ਨੀ ਤੁਸੀਂ ਬਣਾਓ, ਚਾਹ ਚਾਹ ਦੀ ਪੱਤੀ ਦੇ ਵਿੱਚ ਨਾ ਤੁਸੀਂ ਘਾਲ ਲੋ, ਚਾਹ ਦੀ ਪੱਤੀ ਪਾਾਲੋ ਵਿੱਚ ਪਾਾਲੋ। ਕੜੀ ਪੱਤਾ ਪਾ ਲੋੋ, ਪਿਆਜ ਪਾ ਲੋ ਜਿੱਦਾਂ ਵੀ ਪਾ ਲਾਉ, ਉਹ ਬਣ ਜਾਂਦਾ ਸਪਰੇ, ਮੈਨੂੰ ਨੂੰਹ ਨੇ ਵੀ ਬਣਾ ਕੇ ਕਿ ਅਸੀਂ ਉਹਦੇ ਵਿੱਚ ਨਾ ਅਸੀਂ ਸ਼ੈਂਪੂ ਪਾ ਕੇ ਓਹਦੇ ਨਾਲ ਸਿਰ ਧੋਂਦੇ ਸੀ, ਉਸ ਪਾਣੀ ਦੇ ਵਿੱਚ ਸ਼ੈਂਪੂ ਪਾ ਕੇ ਨਾ ਜਿਹੜਾ ਅਸੀ ਸਪਰੇ ਬਣਾਇਆ ਨਾ ਅਸੀਂ ਬਣਾ ਕੇ ਫਰਿੱਜ ਚ ਰੱਖ ਦਿੱਤਾ। ਜਦੋਂ ਸਿਰ ਧੋਣਾ ਨਾ ਕੋਲੀ ਚ ਥੋੜਾ ਜਿਹਾ ਲੈ ਕੇ ਨਾ ਉਹਦੇ ਚ ਸ਼ੈਂਪੂ ਘੋਲ ਹਾਂ, ਅਸੀਂ ਓਹਦੇ ਨਾਲ ਸਿਰ ਧੋਨੇ ਹਾਂ ਤੇ ਉਹਦੇ ਨਾਲ ਵੀ ਵਾਲ ਬੜੇ ਸੋਹਣੇ ਹੋ ਜਾਂਦੇ ਨੇ, ਬੜਾ ਕੁੱਛ ਹੈਗਾ ਏ ਪਰ ਇਹ ਥੋੜਾ ਓਹਦੀ ਕੁਝ ਨੀ ਸਭ ਕੁਛ ਕਰਦਾ ਏ। ਕਿਸੇ ਦਾ ਸਿਰ ਧੋ ਲਉ, ਇੱਕ ਹਫਤੇ ਕਿਸੇ ਦਾ ਮਤਲਬ ਜਦੋਂ ਦੇ ਸਾਨੂੰ ਫੋਨ ਆਏ ਨੇ ਨਾ ਸਾਨੂੰ ਤੋਂ ਬੜੀ ਨੌਲੇਜ ਮਿਲਦੀ ਹੈ, ਪਹਿਲੇ ਸਾਨੂੰ ਲੋਕਾਂ ਨੂੰ ਕੁਛ ਨੀ ਪਤਾ ਹੁੰਦਾ, ਲੋਕੀ ਜਿਸ ਸਾਬਣ ਨਾਲ ਸਿਰ ਧੋ ਲੈਂਦੇ ਸੀ ਕੇਸ਼ ਸ਼ਿਕਾਕਈ ਹੋਰ ਕੁਛ ਨਹੀਂ ਸੀ ਲਗਾਉਂਦੇ, ਆ ਹੁਣ
ਤੇ ਕਿੰਨੀਆਂ ਬਿਲਕੁਲ, ਬਿਲਕੁਲ।
ਬਹੁਤ ਵਿਛਾਉਂਦੀਆ ਨੇ ਜਿਸ ਤਰ੍ਹਾਂ ਸਾਡੀ ਥੋੜੀ ਨੌਲੇਜ ਵੱਧਦੀ ਪਈ ਏ, ਸਾਨੂੰ ਹਾਂ, ਉੱਥੇ ਦੀ ਤੇ ਹਾਂਜੀ ਹਾਂਜੀ, ਉਹੀ ਪੜ੍ਹ ਕੇ ਸਾਨੂੰ ਨੌਲੇਜ ਮਿਲਦੀ ਏ।
ਹੈ ਹੀ ਏ ਬਹੁਤ ਕੁਛ ਆ ਅੱਜ ਗੱਲ ਕਰ ਹੁੰਦਾ ਕਿ ਕਿਹੜੀ ਚੀਜ਼ ਕਈ ਵਾਰੀ ਕੋਈ ਚੀਜ਼ ਕਰਦੀ ਹੂੰ।
ਹਾਂ, ਹਾਂ। ਸੂਟ ਨੇ ਕਦੇੇ ਕਦੀ ਤੇ ਰੋਕ ਦਿਓ, ਹੂੰ ਹਾਂ ਹੂੰ। ਨਹੀਂੇ ਤਾਂ ਦੂਜੇ ਕੋਈ ਬਣਾ ਲਏ ਦੂਜੀ ਬਣਾ ਕੇ ਕਿ ਨਾ ਕਰ ਲ ਹਾਂਜੀ ਹਾਂਜੀ ਤੁਸੀ ਬਹੁਤ ਸੋਹਣਾ ਸ਼ੈਂਪੂ ਵੀ ਬਣ ਜਾਂਦੇ
ਹੁਤ ਵਧੀਆ ਦੱਸੀ
ਹੋਰ
ਜਾਂ ਤੁਸੀਂ ਆ
ਹਾਂਜੀ ਹਾਂਜੀ ਆਪਣਾ ਲਗਾਓ ਮੂੰਹ ਦੇ ਉਤੇ, ਦਸ ਮਿੰਟ ਲਗਾ ਕੇ ਰੱਖੋ ਵੇਸਣ ਮੂੰਹ ਦੇਤੇ ਹੁਣ ਤੇ ਗਰਮੀਆਂ ਨ ਝੜ ਸੁੱਕ ਜਾਂਦਾ ਹਾਂਜੀ। ਜੀ ਹਾਂਜੀ ਨੌਲੇਜ ਫੋਨ ਲੇ ਲੀ ਦੀਏ ਹੋਰ ਹੋਰ ਅਸੀਂ ਕੁਛ ਨ ਵੇਖਦੇ ਫੋਨ ਤੇ ਇਹੋ ਜਿਹੀ ਚੀਜ਼ਾਂ ਆਈਆਂ ਜਿਹੜੀ ਬੰਦਾ ਇੱਕੋ ਚੀਜ਼ ਵੇਖਿਆ ਕਰਨਾ ਫੋਨ ਤੋਂ
ਖਾਣ ਦਾ ਵੀ ਤੇ
ਹਾਂ। ਟੈਮ ਚਾਹੀਦਾ ਲਗਾਉਣ ਆਸਤੇ ਹਾਂਜੀ ਹ ਹਾਂਜੀ ਹਾਂਜੀ ਲ
ਗਾਣਾ ਹੈ ਹਾਂ ਹਾਂ।
ਟੈਮ ਕੱਢਨਾ ਪੈਂਦਾ ਹੈ। ਮੈਂ ਪਤਾ ਕੀ ਕਰਨੀ ਆ ਸਵੇਰੇ, ਮੈਂ ਤੇ, ਹਾਂਜੀ-ਹਾਂਜੀ ਸਵੇਰੇ ਉਠ ਤੇ ਹੱਥ ਤੇ ਬੇਸਣ ਪਾਦੀਆਂ ਤੇ ਕੱਚਾ ਦੁੱਧ ਪਾਦੀਆ ਖੋਲ ਕੇ ਸਾਬਣ ਮੂੰਹ ਧੋ ਕੇ ਛੁੱਟੀ ਆਪਣਾ। ਵੇਹਲਾ ਸਭ ਦੇ ਲਗਾਇਆ ਕਦੇ ਮੂੰਹ ਤੇ। ਤੇ ਕਿੰਨੇ ਸਾਲ ਹੀ ਹੋ ਗਏ ਨੇ ਸਾਬਣ ਤੇ ਲਗਾ
ਫੇਸ ਤੁਹਾਡਾ ਫੇਸ ਬਹੁਤ ਅੱਛਾ ਲੱਗਦਾ ਹੈ ਹਾਂ ਹ।
ਕੱਰਲ੍ਹੋ ਮ ਮਜ਼ਾਕ ਕਰ ਲਓ ਤੁਸੀਂ। ਆਂਟੀ ਨੂੰ ਕਿਨਾ ਤੁਸੀਂ ਵੀ ਲਗਾਉਂਦੇ ਹੀ ਹੋਗੇ ਤੁਸੀਂ ਤੁਸੀਂ ਘਜ ਸੋਹਣੇ ਲੱਗਦੇ
ਲਗਾਉਦੀ ਫੇਸ ਵੋਸ਼ ਲਗਾ ਲਏ
ਹੁੰ, ਹਾਂਜੀ ਹਾਂਜੀ। ਉਹਦਾ ਚ ਕੈਮੀਕਲ ਪਏ ਹੁੰਦੇ ਮੈਂ ਨੀ ਲਗਾਦੀ ਊ। ਹਮ ਹਾਂਜੀ ਨਾ ਮੈਂ ਤੇ ਕਿਡਾ ਚਿਰ ਹੀ ਹੋਗੇ ਨੇ। ਅਸੀਂ ਇਸੇ ਨਾਲ ਹੀ ਮੂਰ ਧੋਣੇ ਹਾਂ ਤੇ ਸਾਡਾ ਸਾਨੂੰ ਵ ਵਧੀਆ ਲੱਗਦਾ ਬਸ ਇਸੇ ਨਾਲ ਤੋ ਕੇ ਅੱਛਾ ਲੱਗਦਾ ਵੇ, ਬਈ ਓ ਦੋਤਾ ਫਰੈਸ਼ ਹੋ ਗਿਆ, ਸਾਂਮ ਹੋ ਗਿਆ ਤੇ ਹੋਰ ਅਸੀਂ ਦੂਜਿਆਂ ਨੂੰ ਵੀ ਕੈਨੇ ਆ ਬਈ ਤੁਸੀਂ ਇਹੀਓ ਵਰਤਿਆ ਕਰੋ। ਹਾਂ, ਹਾਂਜੀ, ਹਾਂਜੀ। ਹਾਂਜੀ, ਹਾਂਜੀ। ਓਰ ਹੋਗੇ ਵੇਲੇ?
ਬਾਦ ਅੱਜ ਬਹੁਤ ਵਧੀਆ ਲੱਗਿਆ। ਬਸ ਸਾਡੇ ਨਾਲ ਗੱਲ ਕਰਾਂ ਬੜੇ ਦਿਨ ਹੋ ਗਏ ਨੇ ਗੱਲ ਨੀ ਕੀਤੀ।
ਅ ਸ਼ੁਕਰ ਸਾਨੂੰ ਯਾਦ ਕੀਤਾ ਤੁਸੀਂ, ਠੀਕ।
ਆ ਕਰਦੇ ਆ, ਬਸ ਟਾਈਮ ਈ ਨਈ ਮਿਲ ਪਾਂਦਾ ਤੁਆਨੂੰ ਤਾਨੂੰ ਪਤਾ ਹੀ ਤਾਂ, ਹਾਂ, ਹਾਂ, ਚਲੋ ਠੀਕ
ਹਾਂਜੀ, ਹਾਂਜੀ, ਠੀਕ, ਠੀਕ ਐ, ਓਕੇ, ਓਕੇ।
ਕਾਲ ਜੀ, ਓਕੇ ਜੀ।